ਸਤਿ ਸ੍ਰੀ ਅਕਾਲ ਜੀ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਏ
ਵਧੀਆ ਤੁਸੀਂ ਸੁਣਾਓ ਘਰ ਪਰਿਵਾਰ ਸਭ ਵਧੀਆ
ਵਧੀਆ ਜੀ ਵਧੀਆ ਕਿਰਪਾ ਮਾਲਕ ਦੀ ਤੁਸੀਂ ਦੱਸੋ ਘਰ ਬਾਰ ਠੀਕ ਸਭ
ਜੀ ਸਭ ਵਧੀਆ
ਚਲੋ ਵਧੀਆ ਗੱਲ ਏ ਵਧੀਆ ਰਸ
ਮੈਂ ਪੁੱਛਣਾ ਸੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਵਗੈਰਾ
ਹਾਂਜੀ ਹਾਂਜੀ ਯੂਜ ਕਰਦੇ ਵਗੈਰਾ ਕਰਦੇ ਹਨ ਹਾਂਜੀ ਹਾਂਜੀ
ਹਾਂ ਲੋਕੀ ਯੂਟੀਊਬ ਤੇ ਲੋਕ ਵਗੈਰਾ ਪਾਉਂਦੇ ਨੇ ਤੇ ਜਦੋਂ ਵਾਇਰਲ ਹੁੰਦੇ ਨੇ ਸਸਕ੍ਰ ਸਬਸਕ੍ਰਾਈਬਰ ਵਧ ਨੇ
ਹਾਂਜੀ ਵਧੀਆ ਬੈਨੀਫਿਟ ਹੁੰਦਾ ਹੈ ਕਾਫੀ
ਸਹੀ ਗੱਲ ਹੈ ਕਿੰਨੀ ਵਧੀਆ ਮਤਲਬ ਅਰਨਿੰਗ ਕਮ ਕਰ ਲੈਂਦੇ ਨੇ ਆਪਣੀ ਆਪਣੇ ਘਰ ਦੇ ਖਰਚੇ ਜਾਂ ਆਪਣੇ ਖਰਚੇ ਬਾਹਰੋਂ ਬਾਰ ਹੀ ਨਿਕਲ ਲੈਂਦੇ ਨੇ ਆਪਣੇ
ਸਹੀ ਗੱਲ ਆ ਆ ਜਾਂਦੀ ਸੋਸ਼ਲ ਮੀਡੀਆ ਤੋਂ
ਹਾਂ
ਬਾਕੀ ਜਿੱਥੇ ਹਾਂਜੀ ਹਾਂਜੀ ਬੋਲੋ
ਹੈਗਾ ਅੱਜ ਕੱਲ ਜਿਵੇਂ ਤੁਸੀਂ ਰਾਤੀ ਅਗਰ ਕਿਧਰੇ ਵੀ ਜਾਓ ਤੁਹਾਨੂੰ ਲੋਕੇਸ਼ਨ ਨਾ ਪਤਾ ਹੈ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਅੱਜ ਕੱਲ ਤੁਸੀਂ ਜੀ ਪੀ ਐਸ ਲਾ ਕੇ ਵੀ ਕਿਸੇ ਵੀ ਲੋਕੇਸ਼ਨ 'ਤੇ ਜਾ ਸਕਦੇ ਹੋ
ਹਾਂਜੀ ਹਾਂਜੀ
ਨਾ ਫਾਇਦਾ ਹੋ
ਹਾਂਜੀ ਆ ਤੇ ਹੈ
ਹਾਂ ਤੁਸੀਂ ਹੁਣ ਜਿਵੇਂ ਦੇਖ ਸਕਦੇ ਹੋ ਕਈ ਪੇਰੈਂਟਸ ਅਫੋਰਡ ਨਹੀਂ ਕਰ ਪਾਉਂਦੇ ਆਪਣੇ ਮਤਲਬ ਬੱਚਿਆਂ ਦੀ ਔਨਲਾਈਨ ਉਹ ਟਿਸ਼ਨ ਫੀਸ
ਹਾਂਜੀ ਹਾਂਜੀ
ਬੱਚੇ ਅੱਜ ਕੱਲ ਔਨਲਾਈਨ ਹੀ ਯੂਟਿਊਬ ਤੇ ਪੜ੍ਹ ਲੈਂਦੇ ਨੇ ਇੰਨੇ ਵਧੀਆ ਵਧੀਆ ਟੀ
ਹਾਂ ਰਾਈਟ ਰਾਈਟ ਵਧੀਆ ਹੈ ਬੱਚੇ ਖੁੱਦ ਪੜ ਲੈਂਦੇ ਆ ਔਨਲਾਈਨ ਤੋਂ ਆਪਣੀ ਕੋਚਿੰਗ ਔਨਲਾਈਨ ਔਨਲਾਈਨ ਲ ਯੂਟੀਊਬ ਵਗੈਰਾ ਲੋਕ
ਹਾਂ ਸਹੀ ਗੱਲ ਹੈ ਕਿਉਂ ਕਿਉਂਕਿ ਦੇਖ ਸਕਦੇ ਹੋ ਨਾ
ਬਾਕੀ ਜਿੱਥੇ ਦੇ ਐਡਵਾਂਟੇਜ ਹੈਗੇ ਨੇ ਯੂਟਿਊਬ ਦੇ ਔਨਲਾਈਨ ਸੋਸ਼ਲ ਮੀਡੀਆ ਦੇ ਉਥੇ ਡਿਸਐਡਵਾਂਟੇਜ ਵੀ ਹੈਗੇ ਨੇ ਜਿੱਦਾਂ ਸੋਸ਼ਲ ਮੀਡੀਆ ਦਾ ਜਦੋਂ ਬਹੁਤ ਸਕੈਮ ਵੀ ਚੱਲਦਾ ਆ ਹਨਾ
ਸਹੀ ਗੱਲ ਏ
ਉਹ ਲੋਕੀ ਜਿਵੇਂ ਕੋਈ ਵੀਡੀਓ ਕੋਲ ਵਗੈਰਾ ਕਰਦਾ ਹੈ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਦੇ ਥਰੂ ਕਈ ਨ ਰਕਾਰਡਿੰਗ ਕਰਕੇ ਉਹਨੂੰ ਬਲੈਕਮੇਲ ਵਗੈਰਾ ਵੀ ਕਰਦੇ ਆ
ਅੱਜ ਕੱਲ ਤਾਂ ਜ਼ਿਆਦਾਤਰ ਕਹਿਮ ਹੁੰਦਾ ਹੈ ਕਿ ਪੈਸਿਆਂ ਦੇ ਚੱਕਰ ਵਿੱਚ ਬੰਦੇ ਜੋ ਉਸ ਸਾਲ ਡਿਪੈਂਡੈਂਟ ਨਹੀਂ ਹੈ ਮਤਲਬ ਉਹਨਾਂ ਨੂੰ ਜ਼ਿਆਦਾ ਜਾਂਚ ਨਹੀਂ ਹੈ ਸੋਸ਼ਲ ਮੀਡੀਆ ਦੀ ਓ ਟੀ ਪੀ ਵਗੈਰਾ ਸ਼ੇਅਰ ਕਰ ਦਿੰਦੇ ਨੇ
ਹਾਂ
ਤੇ ਉਹ ਬਸ ਫਿਰ ਤਾਂ ਸਕੈਮ ਹੋ ਜਾਂਦਾ ਉਹਨਾਂ ਨਾਲ ਨਹੀਂ ਤਾਂ ਬਾਕੀ ਤਾਂ ਜਿਹੜਾ ਬੰਦਾ ਦਿਮਾਗ ਨਾਲ ਯੂਜ ਕਰੇ ਉਹਦੇ ਵਸਤੇ ਤਾਂ ਬਹੁਤ ਫਾਇਦੇ ਮੰਦ ਹੈ
ਹਾਂਜੀ ਹਾਂਜੀ ਜਿਹਨੂੰ ਜਿਹਨੂੰ ਨੌਲੇਜ ਹੈ ਉਹ ਤਾਂ ਬਚ ਜਾਂਦਾ ਜਿਹਨੂੰ ਨੀ ਪਤਾ ਹੁੰਦਾ ਉਹ ਬਚਾਰਾ ਰਗੜੀ ਜਾਂਦਾ ਆ
ਹਾਂਜੀ ਸਹੀ ਗੱਲ
ਹੋਰ ਰਗੜੀ ਜਾਂਦਾ ਯਾਰ ਬਾਕੀ ਫਿਰ ਵੀ ਔਨਲਾਈਨ ਦੇ ਫਾਇਦੇ ਵੀ ਨੇ ਕੁੱਝ ਤੇ ਕੁੱਝ ਨੁਕਸਾਨ ਵੀ ਨੇ ਔਨਲਾਈਨ ਬੱਚੇ ਆਪਣੀ ਟਿਊਸ਼ਨ ਕੋਚਿੰਗ ਵਗੈਰਾ ਲੈ ਲੈਂਦੇ ਸਹੀ ਤਰ੍ਹਾਂ ਕੋਈ ਕਿਸੇ ਨੂੰ ਕੋਈ ਡਿਸ਼ ਵਗੈਰਾ ਬਣਾਉਣੀ ਹੋਵੇ ਉਹ ਰੈਸਪੀ ਵਗੈਰਾ ਵੇਖ ਲੈਂਦਾ ਆ ਬੰਦੇ ਅੱਜ ਕੱਲ ਇੱਕ ਦੂਜੇ ਨਾਲ ਗੱਲ ਕਰ ਲੈਂਦੇ ਨੇ ਔਨਲਾਈਨ ਥਰੂ
ਹਾਂ ਸਹੀ ਗੱਲ ਏ ਹੁਣ ਜਿਵੇਂ ਕਿਸੇ ਨੂੰ ਵਧੀਆ ਖਾਣਾ ਨਹੀਂ ਬਣਾਉਣਾ ਆਉਂਦਾ ਬੰਦਾ ਯੂਟਿਊਬ ਤੇ ਸਰਚ ਮਾਰ ਲੈਂਦਾ ਜਿਹੜੀ ਵੀ ਰੈਸਪੀ ਬਣਾਉਣੀ ਹੈ ਔ ਰੈਸਪੀ, ਘਰ ਬਣਾ ਕੇ ਤਿਆਰ ਕਰ ਲੈਂਦਾ ਹੈ। ਹਾਂ ਅੱਜ ਕੱਲ ਔਨਲਾਈਨ ਸ਼ੋਪਿੰਗ ਲੋਕੀ ਬਹੁਤ ਕਰਦੇ ਨੇ
ਹਦਾ ਕਫੀ
ਜਿਵੇਂ, ਅਸੀਂ ਕਰਨੇ ਆਂ ਦੀਵਾਲੀ ਕਿੜੇ ਤੇੜੇ, ਹੁਣ ਜਿਵੇਂ ਦੇਖੋ, ਉਪਰ ਚੱਲਦੇ ਨੇ ਟੀਵੀ ਤੇ, ਫਰਿੱਜ ਤੇ, ਏਸੀ ਤੇ ਮੋਬਾਈਲ ਫੋਨ ਤੇ ਬਸ, ਐਹੀਓ ਔਫਰ, ਔਫਰ ਇੰਨੇ ਵਧ ਵਧੀਆ ਚੱਲਦੇ ਨੇ, ਲੋਕੀ ਔਨਲਾਈਨ ਮੰਗਵਾ ਹੀ ਲੈਂਦੇ ਨੇ ਸਬ, ਜੋ ਵੀ ਉਹਨਾਂ ਨੂੰ ਚਾਹੀਦਾ ਹੈ।
ਰੁਸ ਕੇ ਐ ਵੀ ਹੋ ਜਾਂਦਾ ਐ, ਲੋਕਾਂ ਨਾਲ
ਔ ਤਾਂ, ਹਾਂ ਸਕੈਮ ਤਾਂ, ਬਸ ਫੇਰ ਉਹ ਹੈ ਨਾ, ਕੀ ਤੁ ਇੰਟਰੇਸਟਿਡ ਐਪ, ਤੋਂ ਮੰਗਵਾਓ। ਜਿਹੜਾ ਮਤਲਬ, ਤੁਹਾਨੂੰ ਹਾ, ਤਰਸਟਿਡ ਹੋਏ।
ਹਾਂਜੀ ਹਾਂਜੀ
ਪਹਿਲੇ ਛੋਟੀ ਚੀਜ਼ ਮੰਗਾ ਕੇ ਦੇਖ ਲੋ, ਸਸਤੀ ਜੀ, ਅਗਰ ਆ ਜਾਏ
ਹਾਂ ਤੇ ਵਧੀਆ, ਕੁਆਲਿਟੀ ਵਧੀਆ ਹੋਏ, ਬੰਦਾ ਦੁਬਾਰਾ ਮੰਗਵਾ ਸਕਦਾ ਐ।
ਹਾਂ ਸਹੀ ਗੱਲ ਏ, ਬੰਦਾ ਰਿਟਰਨ ਵੀ ਕਰਦੇ, ਅਗਰ ਕੁਆਲਿਟੀ ਨਾ ਵਧੀਆ ਇਥੇ ਤੱਕ ਰਿਟਰਨ ਵੀ ਹੋ ਜਾਂਦਾ।
ਅ
ਸੋਸ਼ਲ ਮੀਡੀਆ ਤੇ ਅੱਜ ਕੱਲ ਤੁਸੀਂ ਦੇਖ ਸਕਦੇ ਹੋ, ਲੋਕੀ ਅਖ਼ਬਾਰ ਵਗੈਰਾ ਨੀ ਪੜਦੇ ਫੇਸਬੁੱਕ ਤੇ ਹੀ
ਹਾਂਜੀ ਹਾਂਜੀ ਉਹ ਤੇ ਹੈ, ਫੇਸਬੁੱਕ ਤੇ ਆ ਜਾਂਦੀ ਇੰਸਟਾ ਤੇ, ਟਵਿਟਰ ਵਗੈਰਾ।
ਸ਼ਹਿਰ ਦੇ ਲਾਗੇ ਤੇ, ਜੋ ਵੀ ਕੁਛ ਹੋ ਰਿਹਾ, ਸਭ ਕੁਛ ਵਿਖਾ ਦਿੰਦੇ ਨੇ।
ਹਾਂਜੀ ਹਾਂਜੀ ਚ ਬਾਕੀ ਗਲ ਕੀ, ਹਾਂ, ਬਾਕੀ ਸੋਸ਼ਲ ਮੀਡੀਆ ਕ ਗ਼ਲਤ ਯੂਜ ਵੀ ਕਰਦੇ ਆ, ਕਹੀ ਵਧੀਆ ਅਗਰ ਸਹੀ ਯੂਜ ਕਰਦੇ ਨੇ, ਗ਼ਲਤ ਵੀ ਕਰਦੇ ਨੇ।
ਗ਼ਲਤ ਤਾਂ ਦੇਖੋ ਬੱਚੇ ਕਰਦੇ ਨੇ, ਹੁਣ ਸਵੇਰੇ ਸਵੇਰੇ ਸਵੇਰੇ ਸਵੇਰੇ ਉੱਠਦੇ ਨੇ, ਫੋਨ ਚਲਾਉਂਦੇ ਰਹਿੰਦੇ ਨੇ ਸਾਰਾ ਦਿਨ। ਸਾਰਾ ਦਿਨ ਰੀਲ, ਸ਼ੋਰਟਸ ਵਗੈਰਾ ਦੇਖਦੇ ਨੇ, ਆਪਣੀਆਂ ਅੱਖਾਂ ਵੀ ਖ਼ਰਾਬ ਕਰਦੇ ਨੇ। ਨਾਲ ਪੜ੍ਹਾਈ ਤੋਂ ਵੀ ਧਿਆਨ ਦੂਰ ਹੋ ਜਾਂਦਾ, ਬੱਚਿਆਂ ਦਾ।
ਤੇ ਹਾ, ਸਹੀ ਗਲ ਹੈ, ਤੁਹਾਡੀ।
ਹਾਂ ਪੜ੍ਹਾਈ ਵੱਲ ਧਿਆਨ ਨੀ ਲੱਗੇਗਾ, ਫੇਰ ਪੜ੍ਹਦੇ ਹੀ ਨਹੀ ਬੱਚੇ। ਬੱਚੇ, ਸਾਰਾ ਦਿਨ ਫੋਨ ਪਬਜੀ ਅੱਜ ਕੱਲ੍ਹ ਸੋਸ਼ਲ ਮੀਡੀਆ ਗੇਮਾਂ ਵੀ ਬਹੁਤ ਆ ਗਈਆਂ ਨਾ, ਬੱਚੇ ਜ਼ਿਆਦਾਤਰ ਉਹਨਾ ਇਚ ਵੀ ਧਿਆਨ ਹੈ, ਕਦੀ ਪਬਜੀ, ਕਦੀ ਫ੍ਰੀ ਫਾਇਰ, ਕੁਛ, ਕੋਈ ਵੀ ਗੇਮ ਹੋ ਗਈ, ਅੱਜ ਕੱਲ ਸਾਰੀ ਗੇਮਾਂ ਔਨਲਾਈਨ ਵੀ ਚੱਲ ਗਈਆਂ ਨਾ।
ਹਾਂ ਹਾਂ ਉਹ ਤੇ ਹੈ, ਸਾਰੀ ਔਨਾ ਨੇ ਲਿਆਣੀ, ਸਾਰੀ ਔਨਾ
ਬੱਚਿਆਂ ਦਾ ਜ਼ਿਆਦਾ ਮਨ ਲੱਗਦਾ ਹੀ ਫੋਨ ਵਿਚ ਏ, ਸਵੇਰੇ ਉੱਠਣਗੇ ਨਾ ਬਰੱਸ਼, ਨਾ ਕੁਛ, ਸਭ ਤੋਂ ਪਹਿਲੇ ਫੋਨ ਚੱਕਣਗੇ, ਇੱਕ ਦੋ ਘੰਟੇ ਫੋਨ ਚਲਾਉਣਗੇ, ਉਸ ਤੋਂ ਬਾਅਦ ਥੋੜਾ ਬਹੁਤਾ, ਆਪਣੀ ਮਤਲਬ ਆਪਣੇ ਵੱਲ ਦੇਖਣਗੇ, ਬਰੱਸ਼ ਵਗੈਰਾ ਕਰਨਗੇ, ਨਹਾਉਣ ਧੋਣਗੇ, ਨਾਸ਼ਤਾ ਕਰਨ ਕਰਦੇ ਹੋਏ, ਫੇਰ ਫੋਨ ਚਲਾਉਣਗੇ।
ਹ ਚ ਇਧਰਵ ਨੇ ਕਾਫੀ ਉਹ ਤੇ ਸਾਡੇ, ਸਾਡੇੇ ਪੈ ਨਾਲ ਦੇ ਘਰ। ਐ ਅਸੀ ਔਨੂੰ ਸਹੀ ਯੂਜ ਕਰਨਾ, ਠੀਕ ਹੈ ਜਿੰਧਰ ਵੀ।
ਹਾਂ ਸਹੀ ਗੱਲ ਹੈ, ਹੁਣ ਜਿਹੜੇ ਬੱਚੇ ਦੇਖ ਲੋ, ਦਿਮਾਗ ਹੈਗਾ ਜਿਨਾ ਚ, ਔ ਉਹ ਦੇਖੋ ਪੜ੍ਹਾਈ ਵਿੱਚ ਯੂਜ ਕਰਨਗੇ ਉਹ ਸਾਰੀ ਪੜ੍ਹਾਈ ਵਾਲੀ ਰੀਲਾਂ ਵੇਖਣਗੇ ਜਾਂ ਪੜ੍ਹਾਈ ਆਪਣੇ ਜੋ ਉਹ ਵੀ ਹੈਗਾ।
ਹਾਂ ਸਹੀ ਗੱਲ, ਹਾਂਜੀ-ਹਾਂਜੀ।
ਹਾਂ ਤੇ ਜਿਨਾਂ ਨੇ ਨਹੀਂ ਪੜ੍ਹਨਾ ਜਿਨਾਂ ਨੂੰ ਵਧੀਆ ਨਹੀਂ ਲੱਗਦਾ ਪੜ੍ਹਨਾ,
ਹੋ ਰਿਲਾਕਸ ਪੀਰੲਿਡ ਕਰਨ ਗੇ।
ਹਾਂ ਰੀਲਾਂ ਸਕੋ ਸਕਰੋਲ ਕਰਨਗੇ ਤੇ ਬਾਕੀ। ਹੋਰ ਵੀ ਗੇਮਾਂ ਖੇਲਣਗੇ ਸਾਰਾ ਦਿਨ ਬਸ ਹੀ ਸੇਠ ਕੱਢ ਦੇਣਗੇ
ਹਾਂਜੀ ਹਾਂ ਸਹੀ ਗੱਲ ਏ।
ਅਈਓ ਅੱਗੇ ਜਾ ਕੇ ਪਛਤਾਉਂਦੇ ਨੇ ਬਈ ਉਹ ਸਟੈਂਪ ਪੜ੍ਹ ਲੈਂਦੇ ਵਧੀਆ ਜਗ੍ਹਾ ਨੌਕਰੀ ਲੱਗ ਜਾਂਦੀ।
ਹਾਂ।
ਫਿਰ ਉਹੀ ਉਹ ਧੱਕੇ ਖਾਂਦੇ ਨੇ।
ਸਹੀ ਗੱਲ ਹੈ ਇਹ ਤੇ ਯਾਰ। ਬਾਕੀ ਜਿੱਦੋਂ ਤੱਕ ਦੇਖਿਆ ਜਾਏ ਸੋਸ਼ਲ ਮੀਡੀਆ ਦੇਖ ਜ਼ਿਆਦਾ ਕਲੋਜ ਵੀ ਆ। ਗਿਆ ਕੋਈ ਦੂਰ ਬੈਠਾ ਹੋਵੇ ਤੇ ਅਸੀਂ ਉਹਨੂੰ ਗੋਲ ਕਰਕੇ ਪੀਡ ਗੋਲ ਕਰਕੇ ਆਉਣ ਲੱਗਿਆ ਕਿ ਸਾਡੇ ਸਾਬਣੇ ਨਾ ਖ
ਹਾਂ ਸਹੀ ਗੱਲ ਹੈ ਹੁਣ ਤੁਸੀਂ ਕਿੰਨੀ ਦੂਰ ਬਹਿ ਜਾਓ ਕਿਸੇ ਵੀ ਬੰਦੇ ਤੋਂ ਤੁਸੀਂ ਵੀਡੀਓ ਕਾਲ ਕਰਲਓ ਉਹ ਵਧੀਆ ਬੰਦਾ ਸਾਹਮਣੇ ਦੇਖੇਗਾ।
ਹਾਂਜੀ ਹਾਂਜੀ।
ਹਾਂ ਇੰਨਾ ਫਾਇਦਾ ਹੋ ਗਿਆ ਕਿ ਮਤਲਬ ਕਿ ਤੁਸੀਂ ਅਗਰ ਕੋਈ ਬੰਦਾ ਬਾਹਰ ਵੀ ਗਿਆ ਨਾ। ਬਾਹਰਲੇ ਦੇਸ਼ ਤੁਸੀਂ ਉਹਨੂੰ ਹਾਂ ਉਹਨੂੰ ਵੀਡੀਓ ਕਾਲ ਕਰ ਸਕਦੇ ਹੋ।
ਆਹੋ ਉਹਨੂੰ ਵੀ ਐਵੇਂ ਲੱਗਦਾ ਜਿਵੇਂ ਸਾਡੇ ਸਾਹਮਣੇ ਬੈਠਾ।
ਹਾਂ ਸਹੀ ਗੱਲ ਏ, ਸੋਸ਼ਲ ਮੀਡੀਆ ਫਾਇਦਾ ਹੀ ਬੜਾ ਦੇਂਦਾ ਪਰ ਨੁਕਸਾਨ ਔਨਾਂ ਲਈ ਹੈ, ਜੋ ਦਿਮਾਗ ਨਾਲ ਲਾਣ
ਹਾਂ, ਉਹ ਤੇ ਯਾਰ ਜ ਜਿਹਾ ਜਿਹੜਾ ਯੂ ਦਿਮਾਗ ਦੇ ਨਾਲ ਨਾਲ ਫਿਰ ਉਹ ਤੇ ਠੱਗ ਜੇ ਉਹਦੇ ਦਾ ਨੁਕਸਾਨ ਗਿਆ।
ਸਹੀ ਗੱਲ ਏ।
ਹੁਣ ਕਈ ਹੁੰਦੇ ਨੇ ਕਈ ਹੁੰਦੇ ਨੇ ਕਿ ਬਈ ਜ਼ਿਆਦਾ ਕਈ ਅੱਜ ਕੱਲ੍ਹ ਉਹਦਾ ਟਰੈਂਡ ਚੱਲਿਆ ਆਨਲਾਈਨ ਕੰਮ ਦਾ ਵੀ ਟਰੈਂਡ ਚੱਲਿਆ ਹੋਇਆ ਕਾਫੀ। ਤੇ ਜਿੰਨਾ ਨੂੰ ਨਹੀਂ ਪਤਾ ਜਿੰਨਾ ਨੂੰ ਨਹੀਂ ਪਤਾ ਹੁੰਦਾ ਕੋਈ ਗ਼ਲਤ ਐਪ ਹੀ ਚਲੇ ਜਾਂਦੇ ਨੇ ਫੇਰ ਕੇ ਓ ਟੀ ਪੀ ਮੰਗਦਾ।
ਹਾਂਜੀ ਇਹੀਓ ਗੱਲ ਹੈ ਬਸ ਕਈ ਆਨਲਾਈਨ ਐਪ ਡੈ ਚਲਾਉਣੇ ਚਾਹੀਦੇ ਨੇ ਜਿਨਾਂ ਨੂੰ ਮਤਲਬ ਪਤਾ ਹੈ ਲੋਕੀ ਜ਼ਿਆਦਾ ਫੋਲੋ ਕਰਦੇ ਨੇ ਜਿਹਨੂੰ
ਹਾਂ ਸਹੀ ਗੱਲ।
ਤਾਂ ਅੱਜ ਕੱਲ੍ਹ ਹਰ ਕਿਸੇ ਹੈਗਾ ਆਨਲਾਈਨ ਤਾਂ ਟਰੈਂਸਬਫਰ ਫਰੋਡ ਹੀ ਹੈਗਾ ਬੈਂਕ ਵਿੱਚੋਂ ਪੈਸੇ ਵੀ ਨਿਕਲ ਜਾਂਦੇ ਨੇ।
ਉਹ ਤੇ ਸੋਸ਼ਲ ਮੀਡੀਆ ਚ ਨੱਬੇ ਪ੍ਰਸੈਂਟ ਦਾ ਕੁਝ ਕ ਪਸੰਦ ਹੈਗਾ ਜਿਹੜਾ ਰੀਅਲ ਹੈਗਾ ਬਾਕੀ ਸਾਰਾ ਪੇ ਕਰ ਹੈਗਾ।
ਹਾਂ ਉਹ ਤਾਂ ਫੇਸਬੁੱਕ ਤੇ ਆਉਂਦਾ ਕਦੀ ਕਦਾਰ ਫੇਕ ਵਗੈਰਾ ਨਿਊਜ਼ ਵਿਖਾਤੀ ਗੱਲ ਕੀ ਹੁੰਦੀ ਤੇ ਵਿਖਾਅ ਕੀ ਦਿੰਦੇ ਨੇ।
ਹਾਂ ਸਹੀ ਗੱਲ
ਉਹੀਓ ਗੱਲ ਨਾ ਹੁਣ ਤੁਸੀਂ ਵੇਖ ਸਕਦੇ ਹੋ ਅਗਰ ਤੁਸੀਂ ਘਰ ਬੈਠੇ ਹੋ ਤੁਹਾਡੇ ਘਰ ਕੋਈ ਨੀ ਹੈ ਤੁਹਾਨੂੰ ਭੁੱਖ ਵਗੈਰਾ ਲੱਗੇ ਤੁਸੀਂ ਆਨਲਾਈਨ ਵੀ ਖਾਣਾ ਮੰਗਵਾ ਸਕਦੇ ਹੋ।
ਹਾਂ ਉਹ ਤੋ ਹੈ।
ਹਾਂ ਤੁਹਾਡੇ ਘਰ ਦੇ ਬਾਹਰ ਆ ਜਾਏਗਾ ਸਵੀਗੀ ਜਾਂ ਜਮੈਟੋ? ਕੁਛ ਵੀ ਕਰਲਓ ਜੋ ਵੀ ਖਾਣਾ ਤੁਸੀਂ ਓਨਲਾਈਨ ਰਾ ਦੋ ਤਿੰਨ ਵਜੇ ਜਿੰਨੇ ਮਰਜ਼ੀ ਹਜੇ ਔਡਰ ਕਰਦੋ ਤੁਹਾਡੇ ਘਰ ਦੇ ਬਾਹਰ ਖਾਣਾ ਆ ਜਾਏਗਾ ਕੈਸ਼ ਓਨ ਡਿਲੀਵਰੀ ਵੀ ਆਏਗਾ।
ਹਾਂਜੀ ਹਾਂਜੀ।
ਹ ਫਾਇਦਾ ਵੀ ਤਾਂ ਬਹੁਤ ਤੇ ਸੋਸ਼ਲ ਮੀਡੀਆ ਦਾ ਬਸ ਢੰਗ ਨਾਲ ਯੂਜ ਕਰਨਾ ਚਾਹੀਦਾ ਬੰਦੇ ਨੂੰ ਥੋੜ੍ਹਾ ਦਿਮਾਗ ਲਾ ਕੇ
ਹਾਂ ਉਹ ਤੇ ਆਪਾਂ ਮਾਈਡ ਦੇ ਨਾਲ ਚੱਲੇ ਨਾ ਬ ਬਹੁਤ ਬੈਨੀਫਿਟ ਹੁੰਦਾ ਹੈ ਉਹਦਾ
ਹਾਂ ਸਹੀ ਗੱਲ ਹੈ ਬੰ
ਬਾਕੀ ਹੁਣ ਜਿੰਨਾਂ ਨੂੰ ਨਹੀਂ ਪਤਾ ਹੁੰਦਾ ਉਹ ਬਚਾਰੇ- ਇਹਨਾਂ ਨੂੰ ਇਹਨਾਂ ਨੂੰ ਨੌਲੇਜ ਨੀ ਹੈ ਸੋਸ਼ਲ ਮੀਡੀਆ ਦੀ। ਦੱਸੋ ਜਿਵੇਂ ਕਿ ਸਾਡੇ ਸਾਡੇ ਵੱਡੇ ਹੋ ਗਏ ਬਜ਼ੁਰਗ ਹੋ ਗਏ।
ਹਾਂ ਵ ਹਾਂ ਜ਼ਿਆਦਾਤਰ ਵੱ ਵੇ ਤੇ ਖਾਸ ਕਰ ਜ਼ਿਆਦਾ ਛੋਟੇ ਆ ਗੱਲਾਂ ਜਾ ਕੇ ਨਾ ਹੋਟਲ ਵਗੈਰਾ।
ਹਾਂ। ਠੀਕ ਏ ਠੀਕ ਜ।
ਠੀਕ ਸਤਿ ਸ਼੍ਰੀ ਅਕਾਲ ਜੀ